ਹੈਲੋ, ਹੋਰ ਕੀ ਹਾਲ ਚਾਲ ਹੈ? ਹੋਰ, ਵਾਹ ਵਧੀਆ, ਕੀ ਕਰ ਰਹੇ ਹੋ?
ਬਸ ਰੋਟੀ ਖਾਧੀ ਸੀ ਹੁਨੇ, ਬਸ ਥੋੜਾ ਆਰਾਮ ਕਰਨ ਲੱਗ ਗਿਆ।
ਹੋਰ ਕੀ ਬਣਾਇਆ ਫਿਰ?
ਪਤਾ ਨੀ ਦਾਲ ਬਣਾਈ ਸੀ, ਅੰਟੀ ਦੇ, ਤੁਸੀਂ ਕੀ ਬਣਾਇਆ ਅੱਜ?
ਬਾਹ ਕੁਛ ਨੀਂ, ਬਾਹ ਚੋਲ ਚਾਲ ਪਏ ਸੀ, ਦੁਪਹਿਰੇ ਬਣਾਏ ਸੀ, ਉਹੀ ਖਾ ਲਏ। ਆਹ ਬਸ ਸਬਜ਼ੀ ਸੁੱਟਣ ਤੋਂ ਵਧੀਆ, ਤੇ ਖਾ ਲੋੋ।
ਹਾਂ ਸੁੱਟਣੀ ਨਹੀਂ ਚਾਹੀਦੀ, ਖਾ ਲੋ, ਇਸ ਤੇ ਵਧੀਆ। ਹਮ।
ਹੋਰ, ਬਸ ਸੈਰ ਕਰ ਰਿਹਾ, ਰੋਟੀ ਖਾਧੀ ਸੀ ਹੁਨੇ।
ਹਾਂ ਵਧੀਆ ਗੱਲ ਏ, ਸੈਰ ਕਰਨੀਂ ਵੀ ਚਾਹੀਦੀ ਹੈ।
ਹੋਰ ਬਾ ਖਾਧਾ ਪੀਤਾ ਥੋੜਾ ਹਜਮ ਹੋ
ਹਾਂ, ਸੈਰ ਸਿਹਤ ਲਈ ਵਧੀਆ ਹੁੰਦੀ ਆ।
ਹਾਂ ਸਿਹਤ, ਸਿਹਤ ਲਈ ਵਧੀਆ, ਬੋਡੀ ਵਾਸਤੇ ਵੀ ਵਧੀਆ, ਤੇ ਆਪਣੇ, ਜਦੋਂ ਤੱਕ ਸਰੀਰ ਵਧੀਆ, ਸਭ ਕੁਛ ਵਧੀਆ।
ਹਾਂ, ਹੋਰ ਸਾਰਾ ਦਿਨ ਕੰਮ ਕੀਤਾ।
ਬਾਹਰ ਕੰਮ ਤੇ ਤਾਂ ਜਾਣਾ ਹੀ ਪੈਂਦਾ, ਕੀ ਕਰੀਏ।
ਹਾਂ ਜਾਣਾ ਪੈਂਦਾ ਆ।
ਹੋਰ ਨੀਂ।
ਹੋਰ ਸੁਣਾਓ?
ਬਹੁ ਵਧੀਆ, ਮੈਂ ਵੀ ਹੁਨੇ ਹੀਂ ਆਇਆ ਸੀ।
ਅੱਛਾ ਕਿਥੋਂ ਕੰਮ ਤੋਂ
ਨਹੀਂ ਸਿੱਖਦਾ ਪਿਆ ਸੀ ਨਾਂ ਮੈਂ ਵੀ ਥੋੜਾ-ਬਹੁਤ ਕੰਮ।
ਅੱਛਾ-ਅੱਛਾ। ਚਲੋ ਵਧੀਆ ਆ।
ਹਮ।
ਹੋਰ-ਹੋਰ।
ਤੁਹਾਨੂੰ ਖਾਣ ਜੇ ਕੀ ਪਸੰਦ ਹੈ? ਤੁਸੀਂ ਕੀ ਖਾਂਦੇ ਹੋ ਵਧੀਆ ਖੁਸ਼ ਹੋ ਕੇ
ਮੈਨੂੰ ਵੈਸੇ ਤਾਂ ਪ੍ਰੋਟੀਨ ਵਾਲੀਆਂ ਚੀਜ਼ਾਂ ਪਸੰਦ ਜ਼ਿਆਦਾ ਨਿਊਟਰੀ ਵਗੈਰਾ ਪਨੀਰ ਹੋ ਗਿਆ।
ਹਾਂ ਆ ਬੋਡੀ ਵਾਸਤੇ
ਉਹ ਹੈਲਦੀ ਹੁੰਦੀ ਆ ਨਾ ਥੋੜੀ ਕਿਉਂਕਿ ਮੈਂ ਪਹਿਲੇ ਜਿੰਮ ਕਰਦਾ ਸੀ ਨਾ ਮੈਨੂੰ ਸ਼ੌਂਕ ਏ ਬੋਡੀ ਦਾ ਵੀ
ਅੱਛਾ।
ਤਾਂ ਕਰਕੇ ਮੈਨੂੰ ਇਹ ਚੀਜ਼ਾਂ ਦਾ ਵੀ ਸ਼ੌਂਕ ਹੈ ਜਿਵੇਂ ਸ਼ੇ -ਸ਼ੇਕ ਵਗੈਰਾ ਹੋ ਗਏ ਹੈ।
ਤਾਂ ਕਰਕੇ ਜਿੰਮ ਜੋਇਨ ਕੀਤੀ।
ਬਸ ਫੇਰ ਜੋਬ ਲੱਗ ਸੀ। ਟਾਈਮ ਨੀ ਮਿਲਦਾ ਤਾਂ ਫੇਰ ਬੰਦ ਕਰਤੀ ਬਸ ਥੋੜੀ ਬਹੁਤੀ ਘਰ ਕਰ ਲੈਂਦੇ ਹ ਸੈਰ ਵਗੈਰਾ
ਅੱਛਾ। ਜਿੰਮ ਨਹੀਂ ਛੱਡਣੀ ਚਾਹੀਦੀ, ਜਿੰਮ ਬੜੀ ਵਧੀਆ ਹੁੰਦੀ ਹੈ।
ਟਾਈਮ ਹੀ ਨੀ ਹੈ ਕੀ ਕਰੀਏ, ਟਾਈਮ
ਜਿਹਨੂੰ ਜਿੰਮ ਸੂਟ ਕਰਜੇ ਓਨੂੰ ਜਿੰਮ ਨਹੀਂ ਛੱਡਣੀ ਚਾਹੀਦੀ।
ਹੋਰ ਸੁਣਾਓ ਘਰ
ਹੋਰ
ਪੈਕਸ ਵਗੈਰਾ ਅੱਛੇ ਲੱਗਦੇ ਨੇ
ਹਾਂ ਬੜੇ ਵਧੀਆ, ਅਸੀ ਡੋਗ ਪਾ ਲਿਆ ਦਾ
ਅੱਛਾ- ਕੀ, ਅੱਛਾ ਤੰਗ ਕਰਦਾ ਹੋਣਾ ਕਾਫ਼ੀ
ਹਮ ਬੜਾ ਤੰਗ ਕਰਦਾ, ਰੋਜ਼ ਸੈਰ ਕਰਾਉਣੀ ਪੈਂਦੀ ਹੈ।
ਉਹ ਤਾਂ ਕਰਾਣੀ ਪਏਗੀ ਕਿ ਇਹ ਬੰਦਾ ਕਰੇ ਨਾ ਕਰੇ ਇਹਨਾਂ ਨੂੰ ਕਰਾਨੀ ਪੈਂਦੀ ਹੈ।
ਇਹਨਾਂ ਦੀ ਕੇਅਰ ਬੜੀ ਹੈ, ਬੱਚਿਆਂ ਕਰਕੇ ਹੁੰਦੀ ਹੈ ਇਹਨਾਂ ਛੋਟੇ ਬੱਚਿਆਂ ਵਾਂਗ ਕਰ
ਉਹ ਹੁੰਦੇ ਹੀ ਛੋਟੇ ਬੱਚੇ ਨੇ।
ਹਾਂ ਉਹੀ ਹੈ ਛੋਟੇ ਬੱਚਿਆਂ ਕਰੀ ਸਾਂਭ ਸੰਭਾਲ।
ਹਮ, ਹੋਰ ਸੁਣਾਓ
ਬਹੁਤ ਵਧੀਆ, ਹਾਂਜੀ
ਕੀ -ਕੀ ਪਸੰਦ ਹੈ ਖਾਣ ਵਿੱਚ
ਮੈਂ ਤੇ ਕੁਛ ਵੀ ਖਾ ਲੈਦਾ ਸਾਰਾ ਕੁਛ ਹੀ ਪਸੰਦ ਹੈ ਕੋਈ ਫੇਵਰੇਟ ਨੀ ਹੈ ਕੁਝ ਵੀ
ਕੁਝ ਤੇ ਹੋਏਗਾ ਫੇਵਰੇਟ
ਕੁਛਦਾਸ ਡੈਜ਼ਰਟ ਵਿੱਚ ਮੇਰੀ ਫੈਬਰਟ ਹੈ। ਆਈਸ ਕਰ੍ਰੀਮ ਵਗੈਰਾ ਬਣਾ ਵੀ ਲੈਨਾ ਖਾ ਲੈਂਣਾ
ਅੱਛਾ, ਚਲੋ ਪਰ ਘੱਟ ਖਾਇਆ ਕਰੋ ਉਹ ਨੁਕਸਾਨ ਨੀ ਦਿੰਦੀ ਆਈਸਕ੍ਰੀਮ
ਹਾਂ ਨੁਕਸਾਨ ਤਾਂ ਹੈ ਈ ਐ ਦੰਦਾਂ ਤੇ ਲੱਗਦੀ ਆ ਆਈਸਕ੍ਰੀਮ ਬੜੀ, ਖਾਣ ਵੇਲੇ
ਉਹੀ ਤੇ ਕਿਉਂਕਿ ਮਿੱਠਾ ਕੋਲਿਆ ਦਾ ਫਾਇਦਾ ਹੀ ਨਹੀਂ ਉਸ ਚੀਜ਼ ਦਾ
ਹਾਂ ਸ਼ੂਗਰ ਹੀ, ਸ਼ੂਗਰ ਵਧੀਆ ਨੀ ਹੁੰਦੀ ਬੋਡੀ
ਹਾਂ, ਜਿਸ ਤੋਂ ਜਾ ਸ਼ੇਕ ਵਗੈਰਾ ਪੀ ਲਓ। ਦਹੀਂ ਖਾ ਲੋੋ, ਹਮ ਦਹੀਂ ਵਗੈਰਾ ਖਾ ਲੋ
ਹਾਂ ਦਹੀਂ ਵਗੈਰਾ ਵੀ ਵਧੀਆ ਹੁੰਦਾ ਉਹਦੇ ਚ ਫੈਟ
ਹਾਂ- ਹਾਂ ਕਿਉਂਕਿ ਗਰਮੀ ਐ ਨਾ ਗਰਮੀ ਵੀ ਵਾਧੂ ਪੈ ਰਹੀ ਐ।
ਹਾਂ, ਬੋਡੀ ਵਾਸਤੇ ਵੀ ਵਧੀਆ
ਹਾਂ, ਹੋਰ ਸੁਣਾਓ।
ਹਮ ਬਸ ਵਧੀਆ, ਹਾਂਜੀ
ਆਹ, ਬਸ ਕੁਛ ਨਹੀਂ ਮੈਂ ਕਿਹਾ ਰੌਲਾ ਬੜਾ ਇਧਰ
ਹਾਂ, ਅੱਜ -ਕੱਲ੍ਹ ਪੋਲਿਊਸ਼ਨ ਸਾਰੇ ਪੋਲਿਊਸ਼ਨ ਵਧਦੇ ਪਏ ਨੇ ਨੋਇਜ਼ ਪੋਲਿਊਸ਼ਨ ਹੋ ਗਿਆ, ਹੋਰ ਹੋ ਗਿਆ
ਕੀ ਕਰ ਸਕਦੇ ਆ। ਟੈਕਨੋਲੋਜੀ ਵੱਧਦੀ ਪਈ ਐ ਤੇ ਆ ਚੀਜ਼ਾਂ ਤੇ ਵਧਣੀਆਂ ਆਟੋਮੈਟਿਕਲੀ
ਹੋਰ ਸੁਣਾਓ, ਸਾਈਕਲ ਵਗੈਰਾ ਚਲਾਉਂਦੇ ਔ ਨਾ
ਹਾਂ ਸਾਈਕਲ ਥੋੜ੍ਹੀ ਬਹੁਤ ਚਲਾਨਾ। ਸਾਈਕਲ ਬੜੀ ਵਧੀਆ ਹੁੰਦੀ ਸਿਹਤ ਵਾਸਤੇ। ਬੋਡੀ ਖੁੱਲਦੀ ਏ। ਹਮ
ਹਾਂ, ਸੈਰ ਵੀ ਵਧੀਆ ਏ। ਮੈਂ ਸੈਰ ਕਰ ਲੈਣਾ।
ਸੈਰ ਕਰ ਲਈ ਹਾਂ -ਹਾਂ। ਸੈਰ ਕਰ ਲਈ ਸੈਕਲ ਘਰ ਚਲਾ ਲਈ ਇੱਕੋ ਹੀ ਚੀਜ਼ ਹੁੰਦੀ ਏ। ਬੋਡੀ ਵਾਸਤੇ ਵਧੀਆ ਹੁੰਦੀ। ਕੈਲਰੀ ਬਰਨ ਹੁੰਦੀ ਏ।
ਹਾਂ ਉਹ ਤੇ ਹੈ। ਫਿੱਟ ਰਹਿੰਦਾ ਬੰਦਾ।
ਹਾਂ।
ਫੱਟ ਰਹਿੰਦਾ ਏ ਬੰਦਾ।
ਹਾਂ। ਵਧੀਆ ਚੀਜ਼ ਏ।
ਗਰਮੀਆਂ ਜ਼ਿਆਦਾ ਪਸੰਦ ਸਰਦੀਆਂ।
ਮੈਨੂੰ ਤੇ ਸਰਦੀਆਂ ਪਸੰਦ ਏ। ਕਿਉਂਕਿ ਗਰਮੀਆਂ ਵਿੱਚ ਅਸੀਂ ਇਹ ਨੀ ਏ। ਇੱਕੋ ਜਗ੍ਹਾ ਤੇ ਬਹਿ ਜਾਏ। ਸਾਨੂੰ ਪੱਖੇ ਥੱਲੇ, ਜਾ ਏਸੀੇ ਥੱਲੇ, ਕੂਲਰ ਥੱਲੇ ਕਿਧਰੇ ਬਹਿਣਾ ਹੀ ਪੀਏਗਾ। ਬਿਨਾਂ ਗਰਮੀ ਚੀਜ਼ਾਂ ਤੋਂ ਰਹਿਣ
ਆਹ ਇਹ ਤੇ ਐ। ਜਿੰਨਾ ਘਰ ਕੂਲਰ ਪੱਖੇ ਨੀ ਐ। ਉਹ ਕਿਵੇਂ ਗੁਜ਼ਾਰਾ
ਉਹ ਤੇ ਵਿਚਾਰੇ ਬੜੇ ਔਖੇ ਹੁੰਦੇ ਨੇ ਤੇ ਸਰਦੀਆਂ ਵਿੱਚ ਅਸੀ ਕਿਵੇਂ ਵੀ ਬਹਿ ਸਕਦੇ ਆ। ਕਿਧਰੇ ਵੀ ਬਹਿ ਜਾਓ। ਬਸ ਮੋਟੇ ਕੱਪੜੇ ਪਾਲੋ। ਕੋਈ ਦੀ ਕਦਰ ਨਹੀਂ ਹੁੰਦੀ।
ਬਾਰ ਰਜਾਈ ਚ ਵੜੇ ਰਿਹੋ ਸਾਰਾ ਟਾਈਮ। ਹਮ ਹਮ। ਮੈਨੂੰ ਤਾਂ ਕਹਿੰਦਾ ਸੀ। ਸਰਦੀਆਂ ਚ ਧੁੱਪ ਸੇਕਣੀ। ਜ਼ਿਆਦਾ ਅੱਛੀ ਲੱਗਦੀ ਫੈਮਲੀ ਨਾਲ ਬੈ‌ਹ ਕੇ।
ਹਾਂ। ਸਾਰੇ ਬਹਿ ਜਾਂਦੇ ਆ। ਰੋਟੀ ਵਗੈਰਾ ਖਾਲੋ ਧੁੱਪੇ।
ਕਿਉਂਕਿ ਸਰਦੀਆਂ ਵਿੱਚ ਓ ਸਾਗ ਵਗੈਰਾ ਵੀ ਬਣਿਆ ਹੁੰਦਾ।
ਹਾਂ, ਸਾਗ ਤਾਂ ਮੇਰਾ ਫੇਵਰੇਟ ਏ ਖਾਣ ਚ। ਸਾਗ ਤੇ ਮੱਕੀ ਦੀ ਰੋਟੀ। ਪੰਜਾਬੀ ਫੂਡ ਸਭ ਤੋਂ ਫੇਟਰੇਟ।
ਹਮ ਕਿਉਂਕਿ ਉਹਵੇ ਨਾ ਫਿਰ ਕਿ ਬਈ ਪੰਜਾਬੀਆਂ ਦਾ ਵੀ ਕਦੇ ਨਾ ਖਾਣਾ। ਹੈਲਦੀ ਵੀ ਹੁੰਦਾ। ਬਈ ਮੱਖਣ- ਮੱਖਣ ਵਗੈਰਾ ਪਿਆ ਹੋਆ ਘਰ ਦਾ ਬਣਿਆ ਲੱਸੀ -ਲੁੱਸੀ। ਨਾਲ ਮਜ਼ਾ ਈ ਆ ਜਾਂਦਾ। ਰੋਟੀ ਖਾਣ ਦਾ ਤੇ। ਹਾਂ।
ਉਹ ਬਾਅਦ ਉਹ ਮੇਰਾ ਡੋਗੀ ਨੇ ਡੋਗੀ। ਉਹ ਬਾਹਰ ਆ ਗਿਆ ਨਾ।
ਅੱਛਾ ਅੱਛਾ। ਵੇਖ ਲਿਆ ਹੋਣਾ
ਹਾਂ, ਉਹ ਗੁੱਸਾ ਕਰਨ ਲਗ ਗਿਆ।
ਆ, ਇਹਨਾਂ ਚ ਬੜਾ ਹੁੰਦਾ ਆ ਵੇਲਾ। ਕਿ ਸਾਨੂੰ ਇੱਕ ਰਾਜੇ ਆ ਆਪਣੇ ਘਰ ਤੇ
ਕੁੱਤਿਆਂ ਨੇ ਆਪਣਾ-ਆਪਣਾ ਏਰੀਆ ਬਣਾਇਆ ਹੁੰਦਾ। ਕੋਈ ਆ-ਆਣ ਨਹੀਂ ਦਿੰਦੇ ਆਪਣੇ ਏਰੀਏ 'ਚ ਫਿਰ
ਹੋਰ।
ਤੁਹਾਨੂੰ ਪਸੰਦ ਏ ਪੈੱਟ ਰੱਖਣੇ?
ਹਾਂ ਬਹੁਤ ਲੋਕ ਹੋਰ ਇੱਕ ਮੇਰੇ ਹੱਥੇ ਵੀ ਡੋਗੀ ਏ ਭੋਂਕਣ ਲੱਗ ਗਏ ਨੇ। ਆਵਾਜ਼ ਆਈ ਈ ਜਾਂਦੀ ਏ ਡੋਗੀਆਂ ਨੂੰ।
ਉਹ ਤੇ ਸਾਰੇ ਪਾਸੇ ਹੈਗੇ ਏ ਸਾਰੇ ਸ਼ਹਿਰ 'ਚ ਡੋਗੀ ਨੇ।
ਹਾਂ ਇਹ ਤੇ ਆ, ਹੋਰ
ਹਾਂ, ਹੋਰ ਬਸ ਵਧੀਆ
ਆ ਕੀ ਚੁੱਪ ਹੀ ਨੀ ਹੁੰਦਾ ਪਿਆ ਤੂੰ ਮੇਰਾ ਨਾਲ
ਰੈਡ ਕਲਰ
ਹਮ
ਹਮ ਫਿਰ ਸ਼ੋਪਿੰਗ ਕਰਨੀ ਤੁਹਾਨੂੰ ਪਸੰਦ ਸ਼ੋਪਿੰਗ ਕਰਤੇ ਹੋ।
ਪਸੰਦ ਤੇ ਹੈ, ਪਰ ਪੈਸੇ ਨੀ ਹੁੰਦੇ। ਹੈਲੋ।
ਬਸ ਥੋੜ੍ਹੀ ਬਹੁਤ ਤੇ ਸਾਰੇ ਕਰਦੇ ਨੇ ਫੇਰ ਜਿਹੜਾ ਜ਼ਰੂਰੀ ਦਾ ਸਮਾਨ ਹੋਏ।
ਆਹ ਥੋ ਨਹੀਂ ਬਸ ਜਦੋਂ ਕੋਈ ਫੈਸਟੀਵਲ ਹੋਏ ਜਾਂ ਕੋਈ ਸ਼ਾਦੀ ਸ਼ੁਦੀ ਜਾਣਾ ਤਾਂ ਹੀ ਸ਼ੋਪਿੰਗ ਕਰਨੀ ਹੋ ਉੱਦਾਂ ਨੀਂ।
ਹਾਂ ਓਦਾਂ ਕੋਈ ਕਰ ਵੀ ਨੀ ਸਕਦਾ ਇਨਾ
ਬਸ, ਰੋਜ਼ -ਰੋਜ਼ ਕਿੱਥੋ ਸ਼ੋਪਿੰਗਾਂ ਕਰਨੀਆਂ ਅਸੀਂ।
ਕੋਈ, ਹਾਂ ਸਪੈਸ਼ਲੀ ਤਾਂ ਕਰ ਨੀ ਸਕਦੇ। ਬਸ ਕੋਈ ਬਾਣਾ ਹੀ ਹੁੰਦਾ ਸ਼ੋਪੀਗ ਕਰਨ ਦਾ।
ਹਰ ਇੱਕ ਚੀਜ਼ ਦਾ ਬਾਨਾ ਈ ਏ। ਕਮਾਈਆਂ ਕਰਦੇ ਆ ਐਵੀਂ ਤਾਂ ਬਾਣਾ ਈ ਐ ਰੋਟੀ ਵੀ ਖਾਣੀ ਏ ਢਿੱਡ ਪਾਲਣਾ ਤਾਂ ਹੀ ਕਮਾਈਆਂ ਕਰਦੇ ਆ।
ਹਾਂ। ਸਾਰੇ ਕਹਿੰਦੇ ਆ, ਕੋਈ ਕਾਰਨ ਹੁੰਦਾ ਸਾਰੀਆ ਚੀਜ਼ਾਂ ਦਾ।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
ਹੋਰ ' ' ਹਾਂ ਹੈਲੋ।
ਮੈਂ ਕਿਹਾ ਆਵਾਜ਼ ਘੱਟ ਗਈ ਸੀ।
ਹਾਂ, ਉਹ ਨੈਟਵਰਕ ਇਸ਼ੂ ਹੈ ਨਾ ਐ ਅੱਜ।
ਅੱਛਾ-ਅੱਛਾ, ' ' ਹੋ ਜਾਂਦਾ ਨੈਟਵਰਕ ਦਾ ਇਸੂ ਵੀ।
ਹਾਂ, ਹੋੰ ਜਾਂਦਾ ਕਈ ਵਾਰੀ
ਹੋਰ, ਬਾ ਕੁਛ ਨੀ।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
ਮੈਨੂੰ ਵੈਸੇ ਤਾਂ ਬਸੰਤ ਪੰਚਮੀ ਪਸੰਦ ਐ। ਕਿਉਂਕਿ ਉਦੋਂ ਸਾ ਸਾਰੇ ਛ ਛੱਤਾਂ ਦੇ ਚੜ ਕੇ ਪਤੰਗਾਂ ਵਗੈਰਾ ਉਡਾਉਂਦੇ ਨੇ।
ਮੈਨੂੰ ਵੀ ਬੜੀ ਪਸੰਦ ਆ, ਪਰ ਪਿਛਲੀ ਵਾਰ ਖ਼ਰਾਬ ਗਈ ਸੀ ਬਸੰਤ ਪੰਚਮੀ।
ਮੈਂ ਸੁਣਿਆ ਬਾਰਿਸ਼ ਆ ਗਈ ਸੀ ਪਿਛਲੀ ਵਾਰੀ ਇੱਥੇ ਵੀ ਆਏ ਗਈ ਸੀ। ਸਹੀ ਗੱਲ ਆ ਬਾਰਿਸ ਵੈਸੇ ਅਗਲੇ ਦਿਨ ਬੜੀ-ਬੜੀ ਸੀ। ' '
ਬ ਫਿਰੋ ਲੋਕਾਂ ਅਗਲੇ ਸਾਲ ਆਪਣਾ ਸਟੋਕ ਉਡਾਣਾ ਹੀ ਸੀ, ਸਟੋਕ ਇਕੱਠਾ ਕਰਦੇ ਸਾਰੇ। ਫੈਸਟੀਵਲ ਮਨਾਣਾ ਸੀ ਸਾਰਿਆਂ ਨੇ ' '
ਉਹ ਤੇ ਹੈ, ਪਰ ਬਾਰਿਸ਼ 'ਚ' ਵੀ ਨੀ ਲੋਕੀ ਇਥ ਦੇ ਮੁੜੇ ਸਾਡੇ। ਬਈ, ਸਾਰੇ ਉੜਾਉਂਦੇ ਪਏ ਸੀ ਬਾਰਿਸ਼ 'ਚ' ਵੀ।
ਫੈਸਟੀਵਲ ਮਣਾਨਾ, ਫੈਸਟੀਵਲ ਮਨਾਉਣ ਵਾਸਤੇ ਇੱਛਾ ਹੁੰਦੀ ਲੋਕਾਂ ਦੀ।
ਹਾਂ-ਹਾ ਇਹ ਤੇ ਹੈ। ਵਹ ਪੰਚਮੀ ਵਾਲੇ ਦਿਨ ਕੀ ਖ ਖਾਂਦੇ ਨੇ।
ਹਾਂ, ਕੜੀ ਚੋਲ ਖਾਂਦੇ ਨੇ, ਪੀਲੀ ਚੀਜ਼ਾਂ, ਪੀਲੇ ਕੱਪੜੇ ਪਾਂਣੇ ਚਾਹੀਦੇ ਨੇ। ਉਹ ਸ਼ੂ ਬਣ ਦੇ ਵੜੇ
ਹਾਂ, ਆਈ ਗੱਲ ਏ, ਬਈ, ਬਈ ਸਾ ਕਹਿੰਦੇ ਨੇ ਵੀ ਪੀਲਾ ਪਾਉਣਾ ਚਾਹੀਦਾ ਸਾਰੇ ਪਾਸੇ। ਲੋਕੀਂ ਮੈਂ-ਮੈਂ ਤਾਂ ਸੁਣਿਆਂ ਲੋਕੀਂ ਪਤੰਗਾਂ ਵੀ ਪੀਲੀਆਂ ਓਡਾਂਦੇ ਨੇ
ਹਾਂ ਬੱਸ ਲੋਕਾਂ ਦੀ ਆਪਣੀ-ਆਪਣੀ ਇੱਛਾ ਹੁੰਦੀ ਐ ਚਲੋ ਠੀਕ ਐ ਮੈਂ ਫ਼ੇਰ ਤੁਹਾਨੂੰ
ਵੈਸੇ ਇੱਕ ਗੱਲ ਦੱਸਾਂ ਪਤੰਗਾਂ ਰੰਗ ਬਿਰੰਗੀਆਂ ਈ ਅੱਛੀ ਲੱਗਦੀਆਂ ਆਸਮਾਨ
ਹਾਂਜੀ ਉਹ ਤੇ ਹੈ
ਹਾਂ, ਚਲੋ ਠੀਕ ਐ, ਫ਼ੇਰ ਕਰਦੇ ਆਂ ਗੱਲ ਸਸ੍ਰੀ ਕਾਲ ਜੀ।
ਠੀਕ